ਸਤਿ ਸ੍ਰੀ ਕਾਲ ਜੀ। ਵਧੀਆ ਜੀ ਵਧੀਆ, ਤੁਸੀ ਦਸੋ?
ਬਸ ਜੀ, ਬੈਠੇ ਦੇ ਸੀ, ਛੁੱਟੀਆਂ ਨੇ, ਆਰਾਮ ਕਰ ਰਏ ਆ।
ਹਾਂਜੀ-ਹਾਂਜੀ ਵਧੀਆ ਏ, ਹੋਰ ਪੇਕੇ ਆਏ ਦੇ ਹੋਣੇ ਔ? ਅਛਾ, ਵਦੀਆ ਐ, ਰੌਣਕਾਂ ਲੱਗ ਜਾਂਦੀਆਂ ਨਾਨਕੇ ਵੀ। ਵਧੀਆ
ਹਾਂਜੀ ਹਾਂ, ਰੌਣਕਾਂ ਲੱਗੀਆਂ ਬੋਤ, ਭੈਣ ਵੀ ਆਈ ਦੀ ਏ, ਬਸ ਰੌਣਕਾਂ ਈ ਰੌਣਕਾਂ ਨੇ।
ਹਾਂਜੀ-ਹਾਂਜੀ, ਆਵਾਜ਼ ਬੜੀ ਘੱਟ ਆ ਰਈ ਤੁਹਾਡੀ ਨਾ?
ਆਵਾਜ਼ ਨਾ, ਮੇਰਾ ਨਾ ਗਲਾ ਖਰਾਬ ਹੋਇਆ ਦਾ ਏ। ਬੌਹਤ ਜਾਦਾ, ਜਾਦਾ ਜੋਰ ਕੀ, ਬੋਲਿਆ ਵੀ ਨਈ ਜਾ ਰਿਹਾ। ਹੁਣ ਠੀਕ ਆ ਰਈ ਹੈ ਆਵਾਜ਼?
ਹਾਂਜੀ, ਪਹਿਲੇ ਨਾਲੋ ਥੋੜੀ ਠੀਕ ਏ।
ਹਾਂਜੀ-ਹਾਂਜੀ, ਹੋਰ ਸੁਣਾਓ ਜੀ? ਏਥੇ, ਏਥੇ ਤੇ ਬੜੀ ਸਾਫ ਸਫਾਈ ਰਹਿੰਦੀ ਏ।
ਅੱਛਾ, ਹਾਂਜੀ-ਹਾਂਜੀ। ਏਧਰ ਹੈ ਨਾ, ਉਹ ਅੱਜ ਕੱਲ੍ਹ ਨਾ ਆਂਦੇ ਨੇ ਗਲੀਆਂ ਇੱਚ ਕੂੜੇ ਵਾਲੇ, ਤੁਹਾਨੂੰ ਪ ਤਾ, ਵਧੀਆ ਰਹਿੰਦਾ ਏ, ਸਿਸਟਮ ਸਈ ਹੋ ਗਿਆ, ਵਧੀਆ ਹੋ ਗਿਆ।
ਹਾਂਜੀ, ਉਹ ਤੇ ਸਾਡੇ ਵੀ ਆਉਂਦੇ ਸੀ, ਏਹ ਹੁਣ ਥੋੜ੍ਹਾ ਜੇਆ ਬੰਦ ਹੋ ਗਏ ਨੇ। ਸਾਡੇ ਵੀ ਪੇਹਲੇ ਰੋਜ਼ ਆਂਦੇ ਪਏ ਸੀ ਲਗਾ
ਹੂੰ, ਏਹ ਵਦੀਆ ਏ, ਸੁੱਖ ਔ ਜਾਂਦਾ ਏ। ਘਰ-ਘਰ ਕੂੜਾ। ਇਕੱਠਾ ਕਰਕੇ ਲੈ ਜਾਂਦੇ ਨੇ, ਹਾਂਜੀ, ਔਹ ਫੇਰ ਉਹਦੇ ਕਰਕੇ ਬਿਮਾਰੀਆਂ, ਨਾਲੇ ਈ ਬਿਮਾਰੀਆਂ ਫੈਲ ਜਾਂਦੀਆਂ।
ਤੇ ਫੇਰ ਹਾਂਜੀ, ਗੱਡੇ ਵਾਲੇ ਆਂਦਾ ਸੀ, ਗੱਡਾ। ਉਹ ਚੁੱਕ ਕੇ ਲੈ ਜਾਂਦਾ ਸੀ ਤੇ ਲੈ ਜਾਂਦਾ, ਨਈ ਆਇਆ ਤੇ ਪਿਆ ਰਹਿੰਦਾ ਸੀ ਬਾਹਰ ਉਹ, ਔ ਮੱਛਰ ਪੈਦਾ ਹੋ ਜਾਣੇ ਹਾਂ ਬੋ ਪੈ ਜਾਣੀ।
ਤੇੇ ਬੱਚੇ ਹੁੰਦੇ ਨੇ।
ਹਾਂਜੀ, ਹੁਣ ਤੇ ਆ ਗਲੀਆਂ ਇੱਚ ਆ ਜਾਂਦੇ ਨੇ, ਉਹ ਗੱਡੀ ਆ ਜਾਂਦੀ ਏ ਕੂੜੇ ਵਾਲੀ। ਆਪਣਾ ਕੂੜਾ ਇਕੱਠਾ ਕੀਤਾ, ਤੇ ਹੁਣ ਸਾਡੇ ਪਾਸੇ ਤੇ ਕਾਫੀ ਟਾਈਮ ਤੋਂ ਆ ਨਈ ਰਈ ਗੱਢੀ, ਕੂੜਾ ਬੜਾ ਇਕੱ ਇਕੱਠਾ ਦਾ ਸੜਕਾਂ ਸੁੱਟਿਆ ਲੋਕਾਂ ਨੇ, ਪਤਾ ਨਹੀਂ ਕਿਉਂ, ਤੁਹਾਡੇ ਪਾਸੇ ਆ ਰਹੇ ਕੂੜੇ ਵਾਲੇ।
ਹਾਂਜੀ ਆਂਦੇ ਨੇ, ਇੱਕ ਦਿਨ ਛੋੜ ਕੇ ਆਂਦੇ ਨੇ, ਕਈ ਵਾਰੀ। ਕਈ ਵਾਰ ਲਗਾਤਾਰ ਆ ਜਾਂਦੇ, ਕਈ ਵਾਰ ਇੱਕ ਦਿਨ ਛੋੜ ਕੇ ਆਂਦੇ ਨੇ, ਇਹ ਕੂੜਾ ਤਾਂ ਵੀ ਇਕੱਠਾ ਹੋ ਜਾਂਦਾ ਐ। ਪਰ ਸੁੱਖ ਤੇ ਹੋ ਗਿਆ, ਪਹਿਲੇ ਨਾਲੋਂ ਕਾਫੀ ਨਾ।
ਹਾਂ-ਹਾਂ ਸੁੱਖ ਤਾਂ ਬੜਾ ਹੋ ਗਿਆ, ਸੁੱਟਣ ਨੀ ਜਾਣਾ ਪੈਂਦਾ ਕਿਧਰੇ।
ਸਾਹਮਣੇ ਗਲੀ ਦੇ ਸਾਹਮਣੇ ਗੇਰ ਦਿੰਦੇ, ਘਰ ਦੇ ਬਰਾਬਰ ਵਿੱਚ ਹੀ ਗੇਰ ਦਿੰਦੇ। ਨਾਲ ਹੀ ਫੇਰ ਬਿਮਾਰੀਆਂ ਪੈਦਾ ਹੁੰਦੀਆਂ, ਮੱਛਰ- ਮੱਛਰ ਆ ਜਾਂਦੇ ਘਰ ਦੇ ਅੰਦਰ ਹੀ।
ਉਹ ਵੀ ਨੁਕਸਾਨ ਸਾਡਾ ਹੀ ਹੈ ਨਾ, ਅਸੀਂ ਸੁੱਟਾਂਗੇ ਘਰ ਦੇ ਬਾਹਰ ਸੁੱ ਸੁੱਟਾਂਗੇ ਏਧਰ ਸੁੱਟਾਂਗੇ, ਸਾਡਾ ਹੀ ਨੁਕਸਾਨ ਐ, ਗੰਦਗੀ, ਬਦਬੂ ਮੱਛਰ ਸਾਡੇ ਅੰਦ
ਚਲੋ ਇੱਕ ਦੋ ਬੰਦੇ ਅ ਮੰਨ ਵੀ ਜਾਂਦੇ ਨੇ ਨਹੀਂ ਸੁੱਟਦੇ, ਬਾਕੀ ਹੋਰ ਤੇ ਸੁੱਟਦੇ ਹੀ ਨੇ ਨਾ। ਫੇਰ ਜੋ ਸੁੱਟਣ ਵਾਲੇ ਰੋਜ਼ ਆਂ, ਉਹ ਸੁੱਟਦੇ ਨੇ। ਹਾਂ ਉਹੀ ਨਾ, ਫੇਰ ਆਦਤ ਪਈ ਹੁੰਦੀ ਆ ਉਹਨਾ ਨੂੰ। ਇੱਕ ਜਗ੍ਹਾ ਬਣਾਈ ਹੁੰਦੀ ਕੂੜੇ ਆਲੀ, ਹਾਂ।
ਬਿਮਾਰੀ ਸਾਡੇ ਘਰ ਹੀ ਆਣੀ ਏ, ਨੁਕਸਾਨ ਤਾਂ ਸਾਡਾ ਹੀ ਵੇਖੋ, ਜੇ ਅਸੀਂ ਆਪ ਸਫਾ ਸਫ਼ਾਈ ਰੱਖਾਂਗੇ, ਤੇ ਤਾਂ ਹੀ ਸਾਫ਼ ਸਫ਼ਾਈ ਰਹੇਗੀ।
ਹਾਂਜੀ ਸਹੀ ਗੱਲ, ਉਹੀਓ ਨਾ ਬੜਾ ਅਸਰ ਘਰ ਦੀ ਤਰਫ਼ ਤੋਂ ਹੋ ਗਿਆ, ਬੜਾ ਵਧੀਆ ਹੋ ਗਿਆ। ਜੋ ਇਹਨਾਂ ਨੇ ਹਾਂ, ਗਲੀ- ਗਲੀ ਵਿੱਚ ਗੱਡੀਆਂ ਲਾਈਆਂ ਹੋਈਆਂ ਨੇ।
ਹਾਂ, ਇਹ ਅਭਿਆਨ ਤੇ ਹਾਂਜੀ।
ਸਵੇਰੇ- ਸ਼ਾਮੀ ਆਂਦੇ ਨੇ, ਮਤਲਬ ਸਵੇਰੇ ਜਿਵੇਂ ਘਰਾਂ ਵਿੱਚ ਲੈ ਜਾਂਦੇ ਨੇ, ਤੇ ਸ਼ਾਮੀ ਬਾਜ਼ਾਰਾਂ ਚ ਘੁੰਮਦੇ ਪਏ ਹੁੰਦੇ ਨੇ, ਬਜ਼ਾਰਾਂ ਦਾ ਕੂੜਾ ਲੈ ਜਾਂਦੇ ਨੇ। ਫੇਰ ਰਾਤੀ ਪਤਾ ਨੀ ਸ਼ਾਇਦ ਮੰਡੀ ਦੇ ਵਿੱਚ ਜਾਂਦੇ ਨੇ, ਮੰਡੀ ਦਾ ਕੂੜਾ ਚੁੱਕਦੇ ਨੇ। ਮਤਲਬ ਸੁੱਖ ਹੋ ਗਿਆ, ਹਰ ਪਾਸੇ ਨਾ।
ਤੇ ਸਹੂਲਤਾਂ ਬੜੀਆਂ ਹੋ ਗਈਆਂ ਯਾਰ।
ਹਾਂਜੀ ਹਾਂ, ਬੜੀ ਚੀਜ਼ਾਂ ਵਧੀਆ ਨਵੇਂ ਤੋਂ ਨਵੀਂ ਚੀਜ਼ਾਂ ਆ ਗਈਆਂ ਨੇ, ਸਹੂਲਤਾਂ ਹੋ ਗਈਆਂ ਨੇ।
ਬਿਲਕੁਲ- ਬਿਲਕੁਲ, ਕਦੀ ਅਸੀਂ ਪਹਿਲੇ ਵੈਸੇ ਕਦੀ ਗੱਡੀ ਨਜ਼ਰ ਨੀ ਸੜਕਾਂ ਉੱਤੇ, ਹੁਣ ਤੇ ਕੂੜੇ ਵਾਲੀ ਗੱਡੀ ਵੀ ਆਣ ਲੱਗ ਗਈ ਏ।
ਜੀ ਹਾਂਜੀ।
ਪਹਿਲੇ ਉਂਝ ਵੀ ਗੱਡੀਆਂ, ਕਾਰਾਂ ਘੱਟ ਹੁੰਦੀਆਂ ਸੀ। ਤੇ ਹੁਣ ਤਾਂ ਕਾਰਾਂ, ਗੱਡੀਆਂ ਕੂੜੇ ਵਾਲੀਆਂ ਵੀ ਆ ਕੇ ਵਾਜਾਂ ਮਾਰ ਕੇ ਜਾਂਦੀਆਂ ਨੇ।
ਹੂੰ, ਉਹ ਉਹਨਾਂ ਦੀ ਜੋ ਟਿਊਨ ਹੁੰਦੀ ਏ, ਕੂੜੇ ਵਾਲੇ ਗੱਡੀ ਦੀ ਟਿਊਨ ਹੁੰਦੀ ਏ, ਉਹਦੇ ਨਾਲ ਪਤਾ ਲੱਗ ਜਾਂਦਾ, ਗੱਡੀ ਆ ਗਈ ਏ। ਚਲੋ ਬਈ ਆਪਣਾ ਕੂੜਾ ਤਿਆਰ ਰੱਖੋ, ਹਾਂ ਪਤਾ ਲੱਗ ਜਾਂਦਾ। ਪਹਿਲੇ ਤਿਆਰੀ ਹੋ ਜਾਂਦੀ ਐ, ਬਈ ਨਿਕਲ ਨਾ ਜਾਏ ਗੱਡੀ।
ਸਾਡੇ ਵੀ ਆਂਦੀ ਐ ਨਾ ਜਦੋਂ, ਹੁਣ ਤਾਂ ਕਾਫੀ ਟੈਮ ਤੋਂ ਆਈ ਨੀ, ਆਂਦੀ ਸੀ ਤੇ ਗਾਣਾ ਲੱਗਿਆ ਹੁੰਦਾ ਸੀ, ਕਈ ਵਾਰ ਗਾਣੇ ਦੀ ਆਵਾਜ਼ ਨਹੀਂ ਸੀ ਆਂਦੀ, ਤੇ ਉਹ ਨਾ ਬੂਹਾ ਖੜਕਾਂਦਾਂ ਸੀ।
ਹਾਂ ਉਹ ਸਹੀ ਰਹਿੰਦਾ ਨਾ, ਉਹ ਫਿਰ ਲੈ ਕੇ ਜਾਂਦੇ ਨੇ, ਹਾਂ ਉਹਨਾਂ ਨੂੰ ਪਤਾ ਰੋਜ਼ ਇਹਨਾਂ ਨੇ
ਹਾਂਜੀ, ਉਹਨੇ ਬੈਲ ਨੀ ਮਾਰਨੀ। ਉਹਨੇ ਬੂਹੇ ਦਾ ਕੁੰਡਾ ਖੜਕਾਣਾ ਸਾਡੇ ਗੇਟ ਦਾ, ਤੇ ਪਤਾ ਲੱਗਦਾ ਕਿ ਕੂੜੇ ਵਾਲਾ ਆ ਗਿਆ।
ਹਾਂਜੀ।
ਤੇ ਫੇਰ ਅਸੀਂ ਕੂੜਾ ਲੈ ਕੇ ਜਾਣਾ, ਤੇ ਸੁੱਟੇ ਆਣਾ, ਤਾਂਹੀ ਬੜਾ ਇਹ ਵੀ ਗੱਲ ਫ਼ਰਕ ਪੈ ਗਿਆ, ਸਾਫ਼ ਸਫ਼ਾਈ ਰਹਿ ਲੱਗ
ਹਾਂਜੀ, ਹੁਣ ਬੜੀ ਸਾਫ਼ ਸਫ਼ਾਈ ਹਾਂ, ਫੇਰ ਵੀ ਦੇਖੋ ਕਰਨ ਵਾਲੇ ਕਈ ਹੁੰਦੇ ਨੇ ਕਰਦੇ ਨੇ, ਕੂੜਾ ਫੈਲਾਣ ਵਾਲੇ ਬੜੇ ਹੁੰਦੇ ਨੇ। ਆਉਂਦਾ ਨਾ, ਇੱਕ ਦੋ ਬੰਦੇ ਆਉਂਦੇ ਨੇ, ਜੋ ਕਰਦੇ ਨੇ, ਕਿ ਹਾਂ ਬਈ ਚਲੋ ਸਹੀ ਰੱਖਣੇ ਆਂ, ਸਾਫ- ਸੁਥਰਾ ਰੱਖਣੇ ਆਂ। ਕਈ ਹੁੰਦੇ ਨੇ, ਉੱਥੇ ਖਾਇਆ ਉੱਥੇ ਛਡ ਤਾ। ਕਿਸੇ ਨੂੰ ਵੇਖ ਕੇ ਆਂ ਕਈ ਆਪਣਾ ਉਹ ਸ਼ੁਰੂਆਤ ਕਰਦੇ ਨੇ ਬਈ ਚਲੋ ਨਈ ਸ਼ੁਰੂਆਤ ਕਰਨੇ ਆ, ਚੁੱਕਣੇ ਆ ਥੋੜ੍ਹਾ ਬਹੁਤ ਕੂੜਾ ਕੋਈ ਤੇ ਸਿੱਖੇਗਾ, ਕੋਈ ਇੱਕ ਗੱਦਾ ਹੀ ਸਿੱਕਜਏ ਹੁੰਦਾ।
ਕਈਆਂ ਨੂੰ ਹੁੰਦਾ ਹੈ ਕਿ, ਸਾਡਾ ਘਾਰ ਸਾਫ ਹੈ ਸਾਨੂੰ ਕੀ ਲੱਗੇ, ਅਸੀਂ ਆਪਣਾ ਘਰ ਸਾਫ ਰੱਖਣਾ ਏ, ਸਾਡਾ ਘਰ ਸੋਹਣਾ ਲੱਗੇ। ਉਹ ਜੇ ਘਰ ਦੇ ਬਾਹਰ ਕੂੜਾ ਪਿਆ ਹੋਏਗਾ ਤੇ, ਘਰ ਕੀ ਸੋਹਣਾ ਲੱਗੇਗਾ ਜੀ।
ਕਿਸੇ ਨੇ ਵੇਖਣਾ ਕੀ, ਉਹੀ
ਹਾਂਜੀ। ਜੇ ਘਰ ਦੇ ਬਾਹਰੋਂ ਹੀ ਕੋਈ ਅੰਦਰ ਵੜਨ ਲੱਗਿਆ ਹੋਇਆ, ਤੇ ਬਾਹਰ ਕੂੜੇ ਦੀ ਇੰਨੀ ਬਦਬੂ ਹੋਏਗੀ। ਕੂੜਾ ਪਿਆ ਹੋਏਗਾ, ਤੇ ਘਰ ਤੇ ਵੜਨ ਵੀ ਦਿਲ ਕਿਦਾ ਕਰਨਾ ਏ? ਇਹ ਵੀ ਫ਼ਰਕ ਪੈਂਦਾ ਹੈ ਜੀ, ਘਰ ਵੀ ਸਾਫ਼ ਰੱਖੋ, ਬਾਹਰ ਵੀ ਸਾਫ਼ ਰੱਖੋ। ਐ ਤੇ, ਹਰ ਕਿਸੇ ਦੀ ਆਪਣੀ-ਆਪਣੀ ਸੋਚ ਏ। ਇਹ ਤਾਂ ਸਮਝਦਾਰੀ ਹੁੰਦੀ ਏ।
ਹਾਂ, ਹੁਣ ਜਿੱਥੇ ਵੇਖੋ ਕਈ ਜਾਂਦੇ ਨੇ, ਗੁਰਦੁਆਰੇ ਵਾਲੇ ਪਾਸੇ ਵੀ ਜਾਂਦੇ ਨੇ, ਕਈ ਕੂੜਾ ਫੈਲਾਣ ਵਾਲੇ ਹੁੰਦੇ ਨੇ।
ਗੇਰਨਨੇ ਹੋਂਦੇਨ, ਜੈਂਵੇਂ ਓ ਗਿਆ, ਜੈਂਵੇਂ ਜਾਂਦੇ ਨੇ, ਕਈ ਸਥਾਨਾਂ ਤੇ ਜਾਂਦੇ ਨੇ। ਉੱਧਰ ਗੇਰ ਕੇ ਆਂਦੇ, ਕਈ ਗੰਧ ਮਚਾਉਣ ਜਾਂਦੇ ਨੇ, ਕਈ ਹੋਂਦੇ ਨੇ ਸੇਵਾ ਕਰਨ ਵਾਲੇ, ਕਈ ਸਾਫ਼-ਸਫ਼ਾਈ ਰੱਖਦੇ ਨੇ, ਚੁੱਕਦੇ ਨੇ, ਕੋਈ ਕੋਨੇ-ਕੋਨੇ ਤੇ ਵੀ ਕੋਈ ਮਿਲ ਜਾਏ ਓ ਚੁਕਦੇ ਨੇ। ਹੁਣ ਮੈਂ ਦੇਖ ਰਹੀ ਸੀ, ਇੱਕ ਯਾਤਰਾ ਤੇ ਗਈ ਸੀ ਇੱਕ ਕੁੜੀ ਤੇ ਉਹ ਆ ਰਹੀ ਸੀ, ਰਸਤੇ ਵਿੱਚੋਂ ਨਾ ਸਾਰਾ ਇੱਕ-ਇੱਕ ਚੀਜ਼ ਉਹ ਕੂੜੇ ਦਾ ਕ ਟੇ'ਚ ਬਣਾਕੇ ਆ ਰਹੀ ਸੀ, ਉਹ ਕੁੜੀ ਤੋਂ, ਮੈਂ ਕਿਹਾ ਕਿੰਨਾ ਓ ਹੋ ਰਿਹਾ ਦੇਖੋ, ਇੱਕ ਕੁੜੀ ਹੈਗੀ ਕੱਲੀ ਆ ਰਹੀ ਏ ਉਹ ਤੇ ਇੱਕ-ਇੱਕ ਕੋਨੇ ਤੋਂ ਕੂੜਾ ਇਕੱਠਾ ਕਰਦੀ ਹੋਈ, ਕਿਹੜੀ ਕਿੰਨੀ ਵੱਡੀ ਸੇਵਾ ਕਰਦੀ ਹੋਈ ਆ ਰਹੀ ਓ। ਯਾਤਰਾ ਤੇ ਗਈ ਹੋਈ ਸੀ, ਉਹ ਮੈਂ ਕਹਿ ਰਹੀ ਹਾਂ ਇੱਕ ਇੱਕ ਕੁੜੀ ਕੋਲ ਸਿੱਖਕੇ, ਕੋਈ ਤੇ ਸਿੱਖੇਗਾ, ਕੋਈ ਇੱਕ ਇੱਕ-ਅੱਧਾ ਬੰਦਾ ਹੀ ਸਿੱਖਜੇ, ਸ਼ੁਰੂਆਤ ਹੋਂਦੀ ਏ, ਕੋਈ ਨੇ ਆਂ ਸਿੱਖੇ, ਇੱਕ ਨਾਲ ਇੱਕ ਕਰਕੇ ਅੱਗੇ-ਅੱਗੇ ਬੰਦੇ ਜੁੜਦੇ ਨੇ।
ਬਿਲਕੁਲ-ਬਿਲਕੁਲ। ਕਂਈ ਤੇ ਵੇਖੋ-ਵੇਖੀ ਸਿੱਖ ਵੀ ਜਾਂਦੇ ਨੇ, ਕਈਆਂ ਨੂੰ ਬੜੀ ਸੋਹਣੀ ਮੱਤ ਮਿਲ ਜਾਂਦੀ ਹੈ, ਵੀ ਇਹ ਕਿੰਨਾ ਸੋਹਣਾ ਕੰਮ ਕਰ ਰਹੀ ਹੈ। ਛੋਟਾ ਜਿਹਾ ਬੱਚਾ ਇੰਝ ਕਰ ਰਿਹਾ, ਅਸੀਂ ਕਿਉਂ ਨਹੀਂ ਇੰਝ ਕਰ ਸਕਦੇ। ਤੇ ਕਈ ਇਹੋ ਜਿਹੇ ਹੁੰਦੇ ਜੋ, ਬਸ ਗੱਲ ਆਈ-ਗਈ ਕਰ ਦਿੰਦੇ ਨੇ। ਫਿਰ ਘਰਦੇ-ਘਰੀ ਸਬ।
ਹੂੰ, ਕਈ ਹੁੰਦੇ ਨੇ ਸ਼ਰਾਰਤੀ ਉਹ ਕੂੜਾ ਫੇਲਾਨ ਵੀਚ ਹੁੰਦੇ
ਹਾਂਜੀ, ਕਈ ਆਏ-ਗਈ ਗੱਲ ਕਰ ਦਿੰਦੇ ਨੇ, ਵੀ ਸਾਨੂੰ ਕੀ ਲੱਗੇ ਕੋਈ ਕੁਝ ਵੀ ਕਰੇ। ਕਈ ਐ ਸੋਚਦੇ ਨੇ, ਓਈ ਆਪੋ-ਆਪਣੀ ਸਮਝ ਏ। ਸਾਡਾ ਹੀ ਫ਼ਾਇਦਾ ਹੈ, ਅਸੀਂ ਸਾਫ਼-ਸਫ਼ਾਈ ਰੱਖਾਂਗੇ, ਸਾਡਾ ਹੀ ਫਾਇਦਾ ਹੈ।
ਹਾਂਜੀ-ਹਾਂਜੀ, ਬਿਲਕੁੱਲ।
ਘੱਟ ਆਣਗੀਆਂ, ਅਸੀਂ ਆਪ ਆਪਣੇ ਹੱਥ-ਪੈਰ ਸਾਫ਼-ਸੁਥਰੇ ਰੱਖਾਂਗੇ, ਘਰ ਸਾਫ਼ ਰੱਖਾਂਗੇ। ਬਾਹਰ ਸਾਫ਼ ਰੱਖਾਂਗੇ।
ਸਹੀ ਗੱਲ ਐ, ਸਫ਼ਾਈ ਤੇ ਹਾਂ, ਆਪਣੇ ਉੱਪਰ ਹੀ ਅਪਣਾ ਸਾਰਾ ਨੇਲ ਤੇ ਯੇ ਅਪਣੇ-ਆਪ ਅਪਣਾ ਘਰ ਸਾਫ਼ ਰੱਖਣਾ, ਸਭ ਕੁੱਛ, ਆਲੇ-ਦੁਆਲੇ, ਸਭ ਕੁੱਛ ਸਾਫ਼ ਰੱਖਣਾ। ਸਹੀ ਰਹਿੰਦਾ ਨਾ ਸਫ਼ਾਈ ਵਿਚ ਰਹਿਣਾ, ਬਿਲਕੁੱਲ
ਹਾਂ, ਕਿਸੇ ਦੇ ਬੱਚੇ ਖਿਲਾਰਾ ਪਾਂਦੇ ਤੇ ਕਿਸੇ ਨੁੰ ਗੁੱਸਾ ਵੀ ਚੜ੍ਹ ਜਾਂਦਾ। ਕਿ ਬੱਚਿਓ ਇੰਝ ਗੰਦ ਨਾ ਪਾਇਓ, ਜੇ ਕੋਈ ਆਵੇ
ਬੱਚੇ ਵੀ ਵੇਖਕੇ ਸਿੱਖਦੇ ਨੇ ਨਾ, ਬੱਚਿਆਂ ਨੂੰ ਸ਼ੁਰੂ ਤੋਂ ਸਿਖਾਓ ਤੇ ਉਹ ਵੀ ਸਿੱਖਦੇ ਨੇ, ਹਾਂ ਬਈ ਸਫ਼ਾਈ ਰੱਖਣੀ ਏ। ਹੇਂ, ਹੇਂ
ਹਾਂਜੀ, ਕੋਈ ਫਿਰ ਆਵੇ ਤ ਇੰਪਰੈਸ਼ਨ ਗਲਤ ਪੈਂਦਾ, ਕਿ ਬਈ, ਬੱਚਿਆਂ ਨੂੰ ਇਹਨਾਂ ਨੇ ਕੁਛ ਸਿਖਾਇਆ ਨਹੀਂ ਹੋਇਆ। ਸਫਾਈ ਰੱਖਣੀ ਬਹੁਤ ਜ਼ਰੂਰੀ ਘਰ ਦੇ ਵਿੱਚ।
ਹਾਂਜੀ-ਬਿਲਕੁਲ।
ਘਰ ਵਿੱਚ, ਬਾਹਰ ਵਿੱਚ। ਹੋਰ ਜੀ?
ਹੈਲੋ।
ਹਾਂਜੀ- ਹਾਂਜੀ ਆ ਰਹੀ ਆਵਾਜ਼।
ਹਾਂਜੀ- ਹਾਂਜੀ ਆ ਰਹੀ ਹੈ। ਹੁਣ ਆ ਰਹੀ ਹੈ, ਅੱਛੀ ਤਰਾਂ ਪਹਿਲੇ ਜ਼ਿਆਦਾ ਸਲੋ ਆ ਰਹੀ। ਅਛਾ ਜੀ।
ਅੱਛਾ- ਅੱਛਾ, ਹੋ ਸਕਦਾ ਹੈ। ਫੋਨ ਚ ਕੋਈ ਦਿੱਕਤ, ਵੈਸੇ ਤਾਂ ਮੇਰਾ ਗਲਾ ਵੀ ਖ਼ਰਾਬ ਹੈ। ਸ਼ਾਇਦ ਫੋਨ ਚ ਕੋਈ ਦਿੱਕਤ ਹੋਏਗੀ।
ਹਾਂਜੀ, ਹੋ ਸਕਦਾ ਏ। ਹੂੰ। ਹਾਂਜੀ, ਹੁਣ ਆ ਰਹੀ ਹੈ। ਹੁਣ ਚੰਗੀ ਤਰਾਂ ਆ ਰਹੀ ਹੈ। ਅੱਛੀ ਗੱਲ।
ਹਾਂਜੀ, ਹੁਣ ਮੈਂ ਥੋੜਾ ਸਪੀਕਰ ਘੱਟ ਸੀ, ਸ਼ਾਇਦ। ਉਹ ਠੀਕ ਕੀਤਾ। ਅਤੇ
ਹੋਰ, ਰੋਟੀ ਵਗੈਰਾ ਹੋ ਗਈ ਤੁਹਾਡੀ। ਖਾ ਲੀ ਰੋਟੀ?
ਹਾਂਜੀ- ਹਾਂਜੀ, ਸਭ ਨਿਬੜ ਗਿਆ। ਸਭ ਹੋ ਗਿਆ। ਬਸ ਉਹੀ ਸਾਫ਼- ਸਫਾਈ ਦੀ ਗੱਲ ਹੀ। ਉਹ ਸਾਫ਼ ਹੀ ਕਰ ਰਹੇ ਸੀ।
ਹਾਂ ਵਧੀਆ। ਹਾਂ ਨਾਲੋਂ- ਨਾਲ ਹੋ ਜਾਏ ਨਾ। ਸਾਫ਼ ਸਹੀ ਰਹਿੰਦਾ।
ਹਾਂਜੀ, ਉਹੀ।
ਰੋਟੀ ਬਣਾਈ ਖਾਈ। ਉਹ ਨਾਲੇ ਸਾਫ਼ ਕਰਲੋ। ਫੇਰ ਉਹ ਚੀਜ਼ਾਂ ਨੀ ਆਉਂਦੀਆਂ ਨਾ। ਨਹੀਂ ਤੇ ਤੁਹਾਨੂੰ ਪਤਾ ਆਟਾ ਪਿਆ ਹੋਏਗਾ। ਕਾਕਰੋਚ ਆ ਜਾਂਦੇ ਨੇ। ਕਈ ਚੀਜ਼ਾਂ ਆ ਜਾਂਦੀਆਂ। ਕੀੜੀਆਂ ਆ ਜਾਂਦੀਆਂ ਹਨ।
ਜਿਹੜਾ ਵੀ ਥੋੜਾ ਜਿਹਾ, ਆਟਾ- ਉਟਾ ਗਿਰਿਆ ਪਿਆ ਰਹਿ ਜਾਏ।
ਨਾਲੇ ਆਉਣ ਦੀ ਕਰਦੇ ਨੇ, ਹਾਂ।
ਨਾਲ ਹੀ, ਕੀੜੀਆਂ ਆ ਜਾਂਦੀਆਂ ਨੇ। ਤੁਸੀਂ ਮੰਨ ਲਓ ਭੁੱਲ ਵੀ ਗਏ ਹੋ, ਤੁਸੀਂ ਸਾਫ਼
ਹਾਂਜੀ- ਹਾਂਜੀ ਥੋੜਾ ਹੋ ਜਾਂਦਾ, ਬੱਚਿਆਂ ਚ ਹੁੰਦਾ ਜਲਦੀ- ਜਲਦੀ ਚਲੋ ਪਹਿਲਾਂ ਬੱਚਿਆਂ ਨੂੰ, ਖੁਵਾ ਲਓ। ਫੇਰ ਕਰ ਲਾਂਗੇ ਸਾਫ। ਓਨੇ ਵਿੱਚ ਹੀ ਉਹ ਆ ਜਾਂਦੇ ਨੇ।
ਕੀੜੀਆਂ- ਕੁੜੀਆਂ ਤੇ ਕੋਕਰੋਚ ਆ ਜਾਣਗੇ। ਹੁਣ ਸਫਾਈ ਵੀ ਬਹੁਤ ਜ਼ਰੂਰੀ ਹੈ। ਜੇ ਨਾਲੋਂ- ਨਾਲ ਕਰ ਲਓ। ਸਹੀ ਰਹਿੰਦਾ ਜਿੱਥੇ ਥੋੜਾ ਜਿਹਾ ਪਿਆ ਰਹਿ ਗਿਆ। ਤੇ ਪਿਆ ਰਹਿ ਗਿਆ। ਆਲਸ ਜੇ ਅਸੀਂ ਆਲਸ ਕਰ ਗਏ ਨਾ। ਉਹ ਉੱਥੇ ਪਿਆ ਰਿਹ ਜਾਣਾ। ਜੇ ਅਸੀਂ ਰੋਟੀ ਬਣਾ ਕੇ ਹੱਟਿਆ। ਨਾਲ ਹੀ ਕਰ ਲਓ, ਤਾਂ ਨਾਲ ਹੀ ਹੋ ਜਾਂਦਾ ਜੇ, ਜੇ ਅਸੀਂ ਉਹਦੇ ਬਲੇ ਰੋਟੀ ਰੋਟੀ ਖਾ ਲੈਣੇ, ਮਗਰੋਂ ਕਰਨਾ ਫੇਰ ਨਹੀਂ ਹੁੰਦਾ।
ਹੂੰ, ਫੇਰ ਉਹ ਲੇਟ, ਲੇਟ, ਲੇਟ ਹੀ ਹੋ ਜਾਂਦੀ ਇੰਨੇ ਚੱ ਉਹਨਾ ਨੂੰ ਟਾਇਮ ਮਿਲ ਜਾਂਦਾ ਏ। ਉਹ ਹਸਣ ਦੇਏ ਨੇ। ਵੇ ਆਪਣਾ ਕੰਮ ਕਰਨ।
ਉਥੇ ਰਹਿ ਗਿਆ। ਤੁਸੀਂ ਸੋ ਗਏ ਹੋ, ਮੰਨ ਲਓ ਭੁੱਲ ਗਏ ਹੋ, ਤੇ ਸਵੇਰੇ ਉਹੀ ਬਸ ਉੱਥੇ ਕੀੜੀਆਂ- ਕੀੜੀਆਂ ਹੋ-
ਹਾਂਜੀ, ਸਹੀ ਗੱਲ ਹੈ।
ਹਾਂ, ਤੇ ਬਸ ਸਫਾਈ ਰੱਖਣੀ ਆਪ।
ਹਾਂਜੀ, ਸਫਾਈ ਸਹੀ ਗੱਲ ਹੈ, ਜੀ ਬਿਲਕੁਲ ਸਹੀ ਗੱਲ ਹੈ। ਸਫ਼ਾਈ ਵੇਖੋ ਹਰ ਜਗਾ, ਸਫ਼ਾਈ ਬੜੀ ਜ਼ਰੂਰੀ ਹੈ। ਛੋਟੀ ਤੋਂ ਲੈ ਕੇ ਵੱਡੀ ਜਗ ਤੇ, ਬਹੁਤ ਜ਼ਰੂਰੀ ਆ।
ਅੱਛਾ ਜੇ ਕਿਚਨ ਵਿਚ ਵੀ, ਜੋ ਹੈ ਕੂੜੇਦਾਨ ਹੁੰਦਾ ਨਾ ਇਹ ਵੀ ਅਗਰ ਢੱਕਣ ਵਾਲਾ ਨਾ, ਨਾ ਹੋਵੇ।
ਹਾਂਜੀ, ਤਾਂ ਵੀ ਬੜੇ ਮੱਛਰ ਹਾਂ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਗਿੱਲਾ ਹੁੰਦਾ, ਪੱਤੀ ਵਾਲਾ ਹੋ ਗਿਆ। ਗਿੱਲਾ ਹੁੰਦਾ ਜ਼ਿਆਦਾਤਰ ਕੂੜਾ। ਰਸੋਈ ਦਾ ਜੋ।
ਹਾਂਜੀ, ਸਾਡਾ ਵੀ ਕਿ ਡਸਬਿਨ ਦਾ ਧੱਕਣ ਟੁੱਟ ਗਿਆ ਸੀ। ਤੇ ਕਿਚਨ ਚ ਬੜੀ ਸਮੈਲ ਆਉਣੀ ਸ਼ੁਰੂ ਹੋ ਗਈ।
ਹਾਂਜੀ ਉਹ ਫੇਰ ਨਾ ਬੜਾ ਹੋ ਜਾਂਦਾ। ਕਿ ਹਾਂ ਮਨ ਨੀ ਕਰਦਾ ਅੰਦ
ਕਿਚਨ ਚ ਖੜਾ ਵੀ ਨਹੀਂ ਸ ਹੋਇਆ ਜਾਂਦਾ। ਤੇ ਅੰਬ ਹੁਣ ਅੱਜ ਕੱਲ ਗਰਮੀਆਂ ਨੇ, ਅੰਬ ਆਉਂਦੇ ਪਣੇ ਬਹੁਤ ਆਮ ਦੀ ਤਾਂ ਬਹੁਤ ਸਮੈਲ ਹੋ ਜਾਂਦੀ ਹੈ। ਫੇਰ ਮੱਛਰ ਹਾਂਜੀ, ਆਮ ਦੀ ਸਮੈਲ ਵੀ ਬਹੁਤ ਹੋ ਜਾਂਦੀ ਹੈ। ਅਤੇ ਕਿਚਨ ਵੀ ਸਾਫ਼ ਕਰਣਾ ਬੜਾ ਜ਼ਰੂਰੀ ਹੈ।
ਹਾਂਜੀ- ਹਾਂਜੀ, ਬਿਲਕੁਲ।
ਦਸ ਮਿੰਟ
ਸਹੀ ਗੱਲ ਹੈ। ਹਾਂਜੀ, ਬਿਲਕੁਲ ਚਲੋ ਚੰਗਾ ਲੱਗਿਆ ਤੁਹਾਡੇ ਨਾਲ ਹਾਂਜੀ। ਕਰਾਂਗੇ ਅੱਗੇ ਗੱਲ ਹਾਂਜੀ ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਬਿਲਕੁਲ ਠੀਕ ਐ ਜੀ ਸਤਿ ਸ਼੍ਰੀ ਅਕਾਲ।